ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ
ਹੈਲੋ, ਸਤਿ ਸ਼ੀ ਅਕਾਲ ਠੀਕ ਹੋ। ਹਾਂਜੀ, ਠੀਕ ਆ, ਤੁਹਾਨੂੰ ਆਵਾਜ਼ ਆ ਰਹੀ ਮੇਰੀ ਸਹੀ ਹੁਨ
ਹਾਂ, ਥੋੜੀ ਮਸੇ ਆਈ ਸੀ ਵਧੀਆ, ਬਟ ਫਿਰ ਤੋਂ ਡਾਨ ਹੋ ਗਈ ਆ ਥੋੜ੍ਹਾ ਦੇਖ ਲਓ ਫਿਰ ਤੋਂ
ਓਕੇ ਜੀ ਹੁਣ ਆ ਰਹੀ ਹੈ, ਵੈਸੇ ਤੁਹਾਨੂੰ ਸਹੀ ਆ ਰਹੀ ਹੈ, ਆਵਾਜ਼
ਹਾਂ, ਆਵਾਜ਼ ਤੇ ਕਲੀਅਰ ਆ ਰਹੀ, ਬਟ ਸਲੋਅ ਆ ਰਹੀ ਹੈ।
ਓ ਫਿਰ ਨੈੱਟਵਰਕ ਇਸ਼ੂ ਐ ਹੁਣ
ਤੁਸੀਂ ਹੈਡਫੋਨ ਜਾਂ ਮਾਈਕ ਤੇ ਨੀ ਲਾਇਆ ਹੋਇਆ?
ਨਹੀਂ-ਨਹੀਂ-ਨਹੀ ਐਸ ਨਹੀਂ ਹੈਡਫੋਨਸ ਵਗੈਰਾ ਤਾਂ ਨੀ ਲਗਾਏ। ਓ ਫੇਰ ਐਪ ਵਿੱਚ ਈ ਹੋਏਗੀ ਪ੍ਰੋਬਲਮ ਕਿਉਂਕੀ ਨਾ ਮੈਂ ਵੀ ਇੱਕ-ਦੋ ਜਣਿਆਂ ਨੂੰ ਕੀਤਾ ਸੀ ਓਨਾਂ ਦੀ ਵੀ ਮੈਨੂੰ ਆਵਾਜ਼ ਦਾਂ ਈ ਆ ਰਈ ਸੀ ਸਲੋ
ਓਕੇ ੳਕੇ ਚਲੋ ਠੀਕ ਐ। ਅੱਛਾ ਮੈਨੂੰ ਨਾ ਮੈਂ ਤੁਹਾਡੇ ਬਾਰੇ ਨਾ ਇੱਕ ਟੋਪਿਕ ਤੇ ਡਿਸਕਸ ਕਰਨਾ ਚਾਓਦਾ ਆਂ ਕੀ ਅਜਕੱਲ ਦੇਖੋ ਕਿ ਐਜੂਕੇਸ਼ਨ ਦਾ ਬੜਾ ਰੋਲ ਐ ਹਰੇਕ ਇਨਸਾਨ ਦੇ ਲਾਈਵ ਵਿੱਚ ਨਾ ਬੜੀ ਅਹਿਮੀਅਤ ਰੱਖਦੀ ਐਜੂਕੇਸ਼ਨ ਦੇਖੋ ਅੱਜ ਇਸ ਇਨਸਾਨ ਕੋਲ ਐਜੂਕੇਸ਼ਨ ਨਈ ਐ ਅੱਛੀ ਐਜੂਕੇਸ਼ਨ ਨਈ ਐ ਤੋ ਓ ਇਨਸਾਨ ਨਾ ਆਪਣੀ ਜ਼ਿੰਦਗੀ ਵਿੱਚ ਬੜਾ ਪਿੱਛੇ ਰੈ ਰਿਆ। ਤੇ ਤੁਆਡੇ ਥਾਟ ਕੀ ਕੈਂਦੇ ਨੇ ਐਜੂਕੇਸ਼ਨ ਸਿਸ ਟਮ ਬਾਰੇ ਜਾਂ ਐਜੂਕੇਸ਼ਨ ਇਨਸਾਨ ਨੂੰ ਕਿਆ ਕਦ ਤੱਕ ਲੈਣੀ ਚਾਈਦੀ ਐ ਕਿਸ ਏਜ ਤੱਕ ਲੈਣੀ ਚਾਈਦੀ ਏ ਜਾਂ ਕੀ ਐਜੂਕੇਸ਼ਨ ਇਨਸਾਨ ਨੂੰ ਲੈਣੀ ਚਾਈਦੀ ਆ
ਐਜੂਕੇਸ਼ਨ ਦੀ ਕੋਈ ਏਜ ਨਈ ਆਪਾਂ ਕਦੋਂ ਵੀ ਸਿੱਖ ਸਕਦੇ ਆ ਹਨਾ ਮਤਲਬ ਕੋਈ ਐ ਸਾਡੇ ਤੇ ਡਿਪੈਂਡ ਕਰਦਾ ਆਪਾਂ ਜਦੋਂ ਮਰਜ਼ੀ ਸਿੱਖ ਕਿ ਤੇ ਐਦੇ ਲਈ ਕੋਈ ਏਜ ਮੈਟਰ ਨੀ ਕਰਦੀ ਹਨਾ ਤੇ ਨਾਲੇ ਅ ਅੱਛੀ ਐਜੂਕੇਸ਼ਨ ਹੀ ਇਨਸਾਨ ਨੂੰ ਅੱਗੇ ਤੱਕ ਲੈ ਕੇ ਜਾਂਦੀ ਐ। ਹਨਾ ਤੇ ਜਿੱਦਾਂ ਹੁਣ ਤੁਹਾਨੂੰ ਪਤਾ ਈ ਐ ਕਈ ਬੱਚੇ ਸਿਰਫ਼ ਕੀ ਕਰਦੇ ਨੇ ਬੁੱਕਸ ਬੁੱਕਸ ਰੀਡ ਕਰ ਲਿਆ ਐਂਡ ਓਹੀ ਸਾਰਾ ਜੋਵੇ ਪੇਪਰ ਵਿੱਚ ਲਿਖ ਲਿਆ ਮਤਲਬ ਓਨਾਂ ਨੂੰ ਪ੍ਰੈਕ ਪ੍ਰੈਕਟੀਕਲੀ ਇਮਪਲੀਮੈਂਟ ਹੀ ਨੀ ਕਰਦੇ ਓ ਆਪਣੀ ਲਾਈਫ ਵਿੱਚ ਪ੍ਰੈਕਟੀਕਲੀ ਕਰਕੇ ਹੀ ਨਈ ਦੇਖਦੇ ਕਿ ਐਕਚੁਅਲ ਰੋਲ ਕੀ ਹੋ ਰੇਆ ਕੀ ਮਤਲਬ ਐਜੂਕੇਸ਼ਨ ਤੋਂ ਆਪਾਂ ਸਿੱਖ ਕੀ ਰਏ ਆ। ਓ ਬਸ ਰੱਟਾ ਮਾਰ ਸਿੱਖ ਜੋ ਓਨਾਂ ਨੂੰ ਸਮਝਾਇਆ ਜਾਂਦਾ ਸਕੂਲੇ ਓਦਾ ਰੱਟਾ ਮਾਰਦੇ ਔਰ ਓਈ ਪੇਪਰ ਚ ਲਿਖ ਕੇ ਆਦੇ ਆ। ਪਰ ਸਾਨੂੰ ਐਕਚੁਅਲ ਐਸ ਸਕਿੱਲਸ ਤੇ ਫੋਕਸ ਕਰਨਾ ਚਾਈਦਾ ਹਨਾ। ਤੇ ਅ ਮੇਰੇ-ਮੇਰੇ ਹਿਸਾਬ ਨਾਲ ਏਥੇ ਦਾ ਐਜੂਕੇਸ਼ਨ ਸਿਸਟਮ ਏ, ਚ, ਕਿਵੇਂ-ਜਿਵੇਂ ਹੁਣ ਛੋਟੇ ਬੱਚ ਚੁਨਦੇ ਆ ਕਿੰਡਰ ਗਾਰਡਨ ਦੇ ਹੁੰਦੇ ਆ ਜਿਵੇਂ- ਤੇ ਅੱਜ-ਕੱਲ ਇੰਡੀਆ ਵਿੱਚ ਕੀ ਹੋ ਰੇਆ ਜਿਵੇਂ ਛੋਟੇ-ਛੋਟੇ ਬੱਚੇਆਂ ਨੂੰ ਹੀ ਪੜ੍ਹਾਈ ਦਾ ਏਨਾ ਬਰਡਨ ਪੈ ਜਾਂਦਾ, ਛੋਟੇ ਹੁੰਦੇ ਹਲੇ ਪੰਜ-ਛੇ ਸਾਲ ਦੇ ਸਕੂਲ ਜਾਂਦੇ ਆ, ਤੇ ਓਨਾਂ ਉਤੇ ਏਨਾ ਬਰਡਨ ਪੈ ਜਾਂਦਾ ਪੜ੍ਹਾਈ ਦਾ, ਹਨਾ ਤੇ ਓਨਾਂ ਨੂੰ ਫਿਜ਼ੀਕਲ ਐਕਟੀਵਿਟੀਜ਼ ਜੋ ਹੈ ਜਿਵੇਂ ਖੇਲਣਾ, ਕੁਦਣਾ ਜਿਦੇ ਨਾਲ ਮਾਇੰਡ ਐਕ ਛੋਲੇ ਚ ਡਿਵਲਪ ਹੁੰਦਾ ਓਨਾਂ ਨੂੰ, ਮਤਲਬ ਫੋਕਸ ਮਿਲਦਾ, ਕੰਸਨਟੇਸ਼ਨ ਮਿਲਦੀ, ਜਿਨ ਐਕਟੀਵਿਟੀਸ ਤੋਂ, ਓ ਐਕਟੀਵਿ ਟੀਸ, ਓਨਾਂ ਨੂੰ ਸਕੂਲੇ ਕਰਵਾਈ ਈ ਨੀ ਜਾਂਦੀ, ਇਨ ਵੈਦਰ ਦੈਨ ਓ ਐਕਟੀਵਿਟੀਸ ਓਦੇ ਇਲਾਵਾ ਓਨਾਂ ਨੂੰ ਕੀ ਸਿਖਾਇਆ ਜਾ ਰੇਆ ਸਿਰਫ ਰਟਾ ਫਿਕੇਸ਼ਨ ਲਰਨਿੰਗ ਤੇ ਮੇਰੇ ਹਿਸਾਬ ਨਾਲ ਸਾਨੂੰ ਐ ਚ ਐ ਸਿਸ ਵੇ ਚੇਂਜ ਕਰਨਾ ਚਾਈਦਾ ਐ ਸਭ ਤੋਂ ਪਾਲੇ ਸਾਨੂੰ ਬੱਚੇਆਂ ਨੂੰ ਫੋਕਸ ਕਰ੍ਰੀਏਟ ਕਰਨਾ ਚਾਈ ਓਨਾਂ ਦਾ ਕਿ ਪੜ੍ਹਾਈ ਵਿੱਚ ਕਿਵੇਂ ਓ ਕੰਸਨਟਰੇਟ ਕਰ ਸਕੇ, ਓਨਾਂ ਨੂੰ ਐਦਾਂ ਦੀ ਐ ਕਟੀਵਿਟੀਜ਼ ਸਿਖਾਣੀ ਚਾਈਦੀ ਏ, ਜੀਦੇ ਨਾਲ ਅ ਜੋ ਬੱਚਾ ਓ ਓ ਅੱਛੀ ਤਰ੍ਹਾਂ ਕੰਸ ਟਰੇਟ ਕਰ ਸਕੇ, ਫੋਕਸਡ ਰੈ ਸਕੇ ਆਪਣੀ ਸਟੱਡੀਜ਼ ਤੇ ਹਨਾ। ਤੇ ਮੈਨੂੰ ਲੱਗਦਾ ਸ਼ਾਏਦ ਐਦਾਂ ਕੁਛ ਕਰਨਾ ਚਾਈਦੈ।
ਹਾਂ ਤੁਸੀਂ ਬੋਤ ਵਧੀਆ ਦੱਸਿਆ ਕਿ ਐਦਾਂ ਦਾ ਸਿਸਟਮ ਹੁੰਦਾ ਐਜੂਕੇਸ਼ਨ ਸਿ ਸਟਮ ਜਾਂ ਸਾਨੂੰ ਏ ਚੀਜ਼ਾਂ ਕਰਨੀਆਂ ਚਾਈਦੀਆਂ, ਬੋਤ ਵਧੀਆ ਦੱਸਿਆ ਦੇਖੋ ਮੇਨ ਚੱਕਰ ਏ ਦੇਖੋ ਹਰ ਇੱਕ ਇਨਸਾਨ ਦੇਖੋ ਆਪਣੀ ਲਾਈਫ ਵਿੱਚ ਓਦੇ ਤੇ ਇੰਟਰਸਟ ਵੀ ਹੁੰਦਾ ਕਈ ਐਜੂਕੇਸ਼ਨ ਨੂੰ ਜ਼ਾਦਾ ਅਡੋਪਟ ਕਰਨਾ ਚਾਂਦੇ ਨੇ, ਆਪਣੀ ਜ਼ਿੰਦਗੀ ਦਾ ਬੋਤ ਵੱਡਾ ਅ ਹਿੱਸਾ, ਸਮਝਣ ਐਜੂਕੇਸ਼ਨ, ਕੋਈ ਲੋਕ ਜੇੜੇ ਬੱਚੇ ਹੁੰਦੇ ਨਾ, ਮੇਨ ਯਂਗ ਬੱਚੇ ਬੱਚੇਆਂ ਦੀ ਗੱਲ ਕੀਤੀ ਜਾਏ, ਛੋਟੇ ਬੱਚਿਆਂ ਦੀ ਓ ਐਜੂਕੇਸ਼ਨ ਤੋਂ ਥੋੜ੍ਹਾ ਦੂਰ ਰੈਣਾ ਚਾਂਦੇ ਨੇ, ਕੇਂਦੇ ਆ ਬੜੀ ਹੈਡਏਕੈ ਐ, ਜਾਂ ਐਜੂਕੇਸ਼ਨ ਕੀ ਕਰਨਾ, ਬਟ ਓ ਅਜੇ ਏਜ ਚ, ਆਪਣੀ ਮ ਮੈਚਓਰਟੀ ਚ ਏਨੇ ਮੇਚਓਰ ਨਈ ਹੁੰਦੇ। ਕਿ ਓਨੂੰ ਲੱਗਦਾ ਕਿ ਏਦਾਂ ਈ ਸਾਡੇ ਤੇ ਥੋਪੀ ਜਾ ਰਈ ਆ, ਜਾਂ ਏਦਾਂ ਕੁਛ, ਜਿੱਦਾਂ-ਜਿੱਦਾਂ ਓ ਸਟੱਡੀ ਕਰ ਰਏ ਹਨ, ਗਰੋ ਹੋ ਰਏ ਨੇ। ਏਦਾਂ -ਏਦਾਂ ਓਨੂੰ ਨਾ ਸਟੱਡੀ ਦੇ ਬਾਰੇ ਐਜੂਕੇਸ਼ਨ ਦੇ ਬਾਰੇ ਪਤਾ ਲੱਗਦਾ ਸਿਸਟਮ ਐਜੂਕੇਸ਼ਨ ਦੇ ਬਾਰੇ ਵੀ ਹੋਰ ਕੀ ਏ ਸਾਡੀ ਜ਼ਿੰਦਗੀ ਵਿੱਚ ਕਿ ਐਜੂਕੇਸ਼ਨ ਦਾ ਕੀ ਰੋਲ ਐ, ਦੇਖੋ ਹਰ ਇੱਕ ਇਨਸਾਨ ਨੂੰ ਓਈਓ ਸਟੱਡੀ ਕਰਨੀ ਚਾਈਦੀ ਏ, ਜਿਦੇ ਵਿੱਚ ਓਦਾ ਇੰਟਰਸਟ ਹੈ। ਜੇ ਓਨੂੰ ਕਾਮਰਸ ਵਿੱਚ ਇੰਟਰਸਟ ਹੈ, ਜੇ ਓ ਨਾਨ ਮੈਡੀਕਲ ਮੈਡੀਕਲ ਪੜ੍ਹੇਗਾ ਤੇ ਘੜ ਆਲੇ ਤੇ ਕਈ ਵਾਰੀ ਦੇਖੋ, ਅੱਜ -ਕੱਲ ਕਈ ਕੇਸ ਦੇਖੇਆ ਜਾਂਦਾ, ਤਾਂ ਓ ਮਦਰ ਦੀ ਚੋਈਸ ਦੀ ਸਟੱਡੀ ਕਰਦਾ, ਕੋਈ ਫਾਦਰ ਦੀ ਚੋਈਸ ਦੀ ਸਟੱਡੀ ਕਰਦਾ, ਤਾਂ ਪਰ ਬ ਬੱਚੇ ਨੂੰ ਥੋਪਣਾ ਨਈ ਚਾਈਦਾ ਬੱਚੇ ਤੇ ਕਿ ਤੂੰ ਏ ਮੈਡੀਕਲ ਦੀ ਸਟੱਡੀ ਕਰ ਜਾ ਨੋਨ ਮੈਡੀਕਲ ਦੀ ਸਟੱਡੀ ਕਰ, ਜਾਂ ਆਰਟਸ ਜਾਂ ਕਾਮਰਸ ਦੀ ਕਰ ਬੱਚੇ ਦਾ ਇੰਟਰਸਟ ਦੇਖੋ ਕਿ ਬੱਚਾ ਕਿਦੇ ਵਿਚ ਆਪਣਾ ਫਿਊਚਰ ਬਣਾਣਾ ਚਾਂਦਾ, ਔਰ ਬੱਚ ਬੱਚੇ ਦੀ ਮਨਪਸੰਦ ਅ ਕੇੜਾ ਕੈਰੀਅਰ ਐ, ਹੋਰ ਕੇੜੀ ਸਟੱਡੀ ਓਦੇ ਲਈ ਬੇਨੀਫਿਟ ਹੈ ਤੇ ਮਨ ਕਿਦੇ ਚ ਆ ਓਹੀਓ ਸਟਰੀਮ ਓਨੂੰ ਚੂਜ ਕਰਨੀ ਚਾਈਦੀ ਐ, ਤੇ ਓਦੇ ਚ ਅੱਛੀ ਅਅ ਸਟੱਡੀ ਕਰਨੀ ਚਾਈਦੀ ਹੈ, ਤੇ ਫਿਰ ਓ ਜਲਦ ਹੀ ਆਪਣੀ ਸਟੱਡੀ ਕੰਪਲੀਟ ਕਰਕੇ ਅੱਛੇ ਮੁਕਾਮ ਤੇ, ਅੱਛੇ ਲੈਵਲ ਤੇ ਓ ਬੱਚਾ ਪੌਚ ਸਕਦਾ। ਤ ਮੈਂ ਤੇ ਐਈਓ ਕਹਿੰਨਾ ਕਿ ਜਿੰਨੀ ਤੋਂ ਜਿੰਨੀ ਹੋ ਸਕਦੀ ਏ, ਅੱਛੀ ਸਟੱਡੀ ਕਰੋ। ਸਿਰਫ ਡਿਗਰੀਆਂ ਦੇ ਪਿੱਛੇ ਨਾ ਪੳ। ਅ ਪਾਰਟੀਕੂਲੀ ਲਰਨਿੰੰਗ 'ਤੇ ਆਓ। ਔਰ ਵੈੱਲ ਐਜੂਕੇਟਡ ਬਨੋ। ਏ ਚੱਕਰ ਏ, ਦੇਖੋ ਐਜੂਕੇਸ਼ ਸਨ ਏਨਸਾਨ ਨੂੰ ਜ਼ਿੰਦਾ ਰੱਖਦੀ ਏ, ਠੀਕ ਏ ਨਾ।
ਹਾਂਜੀ, ਅਛਾ ਏ ਔਰ ਬੂਰਾਈ ਦੇ ਬਾਰੇ ਪਤਾ ਲਗਦਾ ਏ, ਹਾਂਜੀ ਕੋਈ ਗੱਲ ਏਦਾਂ ਕਿਉਂ ਹੁੰਦੀ ਏ, ਜਾਂ ਕਿਉਂ ਹੋ ਰਹੀ ਏ।
ਤੇ ਜੇ ਏ ਗੱਲ ਨਾ ਹੁੰਦੀ, ਦੇਖੋ ਸਭ ਕੁਝ ਦੇ ਪਿੱਛੇ ਐਜੂਕੇਸ਼ਨ ਸਿਸਟਮ ਨਹੀਂ ਏ, ਹਰ ਗੱਲ ਦੇ ਪਿੱਛੇ ਕੋਈ ਇਨਸਾਨ ਕਿਸੇ ਡੁਪੇਟ, ਡੁਪੇਟ ਕਰਦਾ ਏ। ਓਪਨ ਡਿਬੇਟ ਕਰਦਾ ਏ, ਜਾਂ ਕਿਸੇ ਗੱਲ 'ਤੇ ਕੋਈ ਤਰਕ ਦਿੰਦਾ ਆਂ। ਤੇ ਜਦ ਤੱਕ ਉਨੂੰ ਸਟੱਡੀ ਦੇ ਐਜੂਕੇਸ਼ਨ ਸਿਸਟਮ ਦਾ ਬਾਰੇ ਚ ਅ ਨੌਲੇਜ ਨਈ ਹੋਊਗਾ, ਹਰ ਏਕ ਫੀਲਡ ਦੇ ਬਾਰੇ ਹਰ ਇੱਕ ਗੇਆਨ ਜਾਂ ਹਰ ਇੱਕ ਤਰਜ਼ ਬਾਰੇ, ਜਿਸਦੇ ਉੱਤੇ ਤਬਜ਼ ਕਰਨਾ ਚਾਹੁੰਨਾ। ਤਾ ਤੋਂ ਓ ਅੱਛੀ ਗੱਲ ਉਦੇ ਤੇ ਨੀ ਰੱਖ ਸਕੇਗਾ ਆਪਨੀ। ਤੇ ਏ ਚੀਜ਼ ਸੋਚਨੀ ਚਾਹੀਦੀ ਇਨਸਾਨ ਨੂੰ।
ਹਾਂਜੀ, ਸਹੀ ਕੇਅ ਰੇਅ ਹੋ। ਤੇ ਤੁਹਾਨੂੰ ਕੀ ਲੱਗਦਾ ਲਾਈਕ, ਆਪਾਂ ਔਨਲਾਈਨ ਹੁਨ ਕਈ ਬੱਚੇ ਏ, ਜੋ ਔਨਲਾਈਨ ਐਜੂਕੇਸ਼ਨ ਵੀ ਕਰ ਦੇ ਆਂ ਹਨਾ। ਤੇ ਓ ਚੀਜ਼ ਤੁਹਾਨੂੰ ਕੀ ਲੱਗਦਾ, ਜਿਵੇਂ ਔਨਲਾਈਨ ਐਜੂਕੇਸ਼ਨ ਸਿਸਟਮ ਬੈਟਰ ਏ। ਜਾਂ ਸਾਨੂੰ ਸਕੂਲ ਜਾ ਕੇ ਸਿੱਖਨਾ ਚਾਹੀਦਾ, ਉਦੇ ਨਾਲ ਸਾਨੂੰ ਜੇਆਦਾ ਨੌਲੇਜ ਗੇਨ ਹੁੰਦੀ ਏ।
ਜੀ
ਤੇ ਤੁਹਾਨੂੰ ਮਤਲਬ ਕੀ -ਕੀ ਵਿਚਾਰ ਐ।
ਤੇ ਅੱਜ -ਕੱਲ ਔਨਲਾਈਨ ਸਟੱਡੀ ਵੀ ਕਰਨੀ ਬੜੀ ਇਜੀ਼ ਹੋ ਗਈ ਏ। ਤੇ ਸਾਨੂੰ ਅਸੀਂ ਕਰ ਸਕਦੇ ਆਂ ਈਜੀ਼। ਦੇਖੋ ਪੈਲੇ ਨਾ ਸਾਡੇ ਕੋਲ ਸੋਰਸ ਨੀ ਸੀ ਹੁੰਦਾ। ਸਟੱਡੀ ਕਰਨੇ ਦਾ ਠੀਕ ਐ ਨਾ। ਅਜ-ਕੱਲ੍ਹ ਹਰ ਇੱਕ ਸਾਧਨ ਐ ਸਾਡੇ ਕੋਲ, ਹਰ ਇੱਕ ਸੋਰਸ ਐ। ਸਾਡੇ ਕੋਲ ਔ ਅ ਸਟੱਡੀ ਕਰਨ ਦਾ ਵੀ ਈਜ਼ੀ ਕਰ ਸਕਦੇ ਆਂ ਘਰ ਬੈਠੇ। ਰਖ ਕਨ ਟੀਚਰਾਂ ਕੋਲੋਂ ਅਸੀਂ ਔਨਲਾਈਨ ਪੜ੍ਹ ਸਕਦੇ ਆਂ, ਤੇ ਹਰ ਇੱਕ ਕੋਈ ਵੀ ਅ ਕਿਸੇ ਵੀ ਐਜੂਕੇਸ਼ਨ ਜ ਕਿਸੇ ਵੀ ਕੋਈ ਵੀ ਟੋਪਿਕ 'ਤੇ ਆਪਾਂ ਰਿਸਰਚ ਕਰਨਾ ਚਾਂਦੇ ਆਂ, ਜਾਂ ਜੋ ਰਿਸਰਚਾਂ ਹੋਈਆਂ ਹੋਈਆਂ ਏ ਨੇ। ਕਿਸੇ ਵੀ ਏਂ ਟੋਪਿਕ ਤੇ ਓਨੂੰ ਆਪਾਂ ਵਾਪਸ ਤੋਂ ਸਟੱਡੀ ਕਰਨਾ ਚਾਂਦੇ ਆਂ ਨਾ, ਆਪਾਂ ਇੰਟਰਨੈਟ ਦੇ ਮਾਧਿਅਮ ਤੇ ਘਰ ਬੈਠੇ ਹੀ ਆਪਾਂ ਨੈੱਟ 'ਤੇ ਰਿਸਰਚ ਕਰਕੇ ਓਦੇ ਬਾਰੇ ਗੇਆਨ ਹਾਸਿਲ ਕਰ ਸਕਦੇ ਆਂ।
ਹਾਂਜੀ। ਸ ਹਾਂਜੀ।
ਔਰ
ਔਰ ਹੋਰ, ਜਿੱਦਾਂ ਔਨਲੈ